ਔਹ ਹਾਂਜੀ। ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਏ। ਹੋਰ ਕੀ ਹਾਲ ਚਾਲ ਐ, ਮੈਂ ਕਿਹਾ। ਹੈਲੋ ਹਾਂਜੀ। ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਤੁਹਾਡੀ ਆਵਾਜ਼ ਨੀ ਆ ਰਹੀ।
ਹਾਂਜੀ। ਹਾਂਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਧੀਆ-ਵਧੀਆ ਤੁਸੀਂ ਦੱਸੋ। ਹੁਣੇ ਦੇਨੀ ਆ। ਹੋਰ
ਜਾ ਇੰਨਾ ਟੈਮ ਹੋ ਗਿਆ ਸੁੱਤੀ ਨੀ ਹਜੇ ਤੱਕ ਸਾਰਾ ਦਿਨ ਗੁਰਦੁਆਰੇ ਚ ਵੀ ਵੇਖੋ ਜਦੋਂ ਕਦੀ ਓਥੇ ਟਪਕਦੀ ਕਦੀ ਓਥੇ ਟਪਕਦੀ ਹੈ।
ਨਹੀਂ ਉਹ ਕੱਲ ਸੰਡੇ ਵੀ ਤਾ ਕਰ ਕੇ ਉਹ ਥੋੜਾ ਜਿਹਾ ਲੇਟ ਹੋ ਗਈ ਅਦਰਵਾਈਜ਼ ਸੋਂ ਜਾਂਦੀ ਹੈ ਥਵਾਨੂੰ ਪਤਾ ਹਨਾ।
ਹਾਂਜੀ। ਹਾਂਜੀ। ਥੋੜਾ ਨਾ ਇਹਨੂੰ ਸਮਝਾਓ ਪਾਠ ਤੇ ਬੜਾ ਸੋਹਣਾ ਕਰਦੀ ਹੈ। ਪਰ ਜਿਹੜੀ ਆ ਟਪਕਦੀ ਹੈ ਨਾ ਉਰੇ ਪਰ ਉਹ ਨੀ ਥੋੜਾ ਸਹੀ ਟਪਕਦੀ ਹੈ ਨਾ ਉਥੋਂ ਟਕੋਲੀ ਮਾਰਦੀ ਉੱਥੇ ਹਾਂਜੀ-ਹਾਂਜੀ।
ਬੱਚੇ ਨੇ ਫੋਨ ਵੀ ਮੀਂਹ ਪੈਂਦੇ ਹੈ ਨਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਬਸ ਤੁਹਾਨੂੰ ਦੱਸਿਆ ਅਸੀ ਤੁਹਾਨੂੰ ਪਹਿਲੇ ਵੀ ਤੁਹਾਨੂੰ ਫੋਨ ਆਇਆ ਸੀ ਨਾ ਤੁਹਾਡਾ ਤੁਹਾਨੂੰ ਦੱਸਿਆ ਗੈਸਟ ਆਏ ਦਿਨ ਉਸ ਕਰਕੇ ਅਸੀਂ ਥੋੜੇ ਬਿਜੀ ਹਾਂ
ਅੱਥ ਤੁੜੇ ਗ ਅ ਗਏ ਨੀਰ ਹੋਣਾ ਚਾਹੀਦਾ
ਹੈਲੋ ਹਾਂਜੀ ਹਾਂਜੀ ਹੋਰ ਘਰ
ਹਾਂਜੀ ਹਾਂਜੀ ਹੋਰ ਦੱਸੋ ਕੀ ਬੰਦਾ ਪਿਆ ਕੀ ਤੁਸੀਂ ਤੁਡੇ ਗੈਸਟ ਚਾਈਨ ਹੈ
ਬਸ ਅਸ ਅੱਜ ਨਾ ਗੈਸਟ ਸੀ ਤੇ ਉਹ ਨੇ ਨਾ ਮਤਲਬ ਸ਼ਾਹੀ ਪਨੀਰ ਬਣਾਇਆ ਨਾਲ ਦਾਲ ਮ
ਸੋ
ਨਾਲ ਹਾਂਜੀ ਮੈਂ ਤੁਹਾਨੂੰ ਦੱਸਿਆ ਮੈਂੁਦਨ ਇਨੇਸ਼ਨ ਆਇਆ ਸੀ ਮੈਂ ਆਪ ਆਇਆ ਜਾ ਵਾ
ਅੱਛਾ ਅੱਛਾ ਕੋਈ ਨੀ ਕੋਈ ਨੀ ਅੱਛਾ
ਤੁਸੀਂ ਕੀ ਬਣਾਇਆ ਅੱਜ
ਅਸੀਂ ਤੁਹਾਨੂੰ ਮੰਮੀ ਤੋਂੋ ਦੀ ਦਾਲ ਬਣਾਈ ਸੀ ਠੀਕ ਸੀ ੜਾ ਪੇਟ ਅਪਸੈਟ ਸੀ
ਮੂੰਗੀ ਧੋਤੀ ਦ ਥੋੜ੍ਹੀ ਦੇਰ ਪਹਿਲੇ ਤੁਹਾਡੀ ਮਦਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਪਨੀਰ ਦੀ ਪੁਰਜੀ ਬਣਾਈ ਅੱਛਾ ਅੱਛਾ ਉਹ ਮਤਲਬ ਤੁਸੀਂ ਨੀ ਖਾਂਦੇ ਹੋ
ਹਾਂਜੀ ਹਾਂਜੀ ਨਹੀਂ ਅੱਛਾ ਨਾ ਮਦਰ ਕੀ ਕਹਿੰਦੇ ਨੇ ਉੱਥੇ ਰਹਿੰਦੇ ਨੇ। ਘਰ ਤੇ ਮੈਂ ਆਪਣਾ ਫਲੈਟ ਵਿੱਚ ਰਹਿੰਦੀ ਹਾਂ ਕਿਉਂਕਿ ਹਾਂ।
ਇਚ ਕਿਉਂ ਅੱਛਾ-ਅੱਛਾ ਤੁਹਾਡੀ ਨਾਈ ਸ਼ਿਫਟ ਹੁੰਦੀ ਤਾਂ ਕਰ
ਹਾਂਜੀ-ਹਾਂਜੀ
ਹਾਂ ਫੇਰ ਉਹਦੇ ਕਰਕੇ ਤੇ ਫੇ ਕੋ ਐਵੇਂ ਤੁਸੀਂ ਪਰੇਸ਼ਾਨ ਹੀ ਹੁੰਦੇ ਘਰ ਦੇ ਹਨਾ ਇਹ ਤੁਸੀਂ ਵਧੀਆ ਕੀਤਾ ਤੁਸੀਂ ਐਡਸ ਰਹਿੰਦੇ ਹੋ ਅਲੱਗ। ਹਫ਼ਤੇ ਬਾਅਦ ਮਿਲ ਆਯਾ ਕਰੋ ਤੇ ਫਿਰ ਤੁਹਾਡੀ ਗੁੜੀਆ ਨੂੰ ਕੌਣ ਸੰਭਾਲਦਾ।
ਉਹ ਉੱਥੇ ਮੰਮੀ ਕੋਲ ਹੀ ਰਹਿੰਦੀ ਐਕਚੁਲੀ ਮੈਂ ਡਰਮ ਡਰਮਾਟੋਲੀਸ ਦਾ ਉਹ ਕਰਦੀ ਵੀ ਨਾ ਕੋਰਸ ਕਰਦੀ ਵਾ ਫਿਰ ਨਾਲ -ਨਾਲ ਨਾ ਮੈਨੂੰ ਐਕਚੁਲੀ ਕੋਰਸ ਕਰਨਾ ਹੁੰਦਾ ਮਤਲਬ ਰਾਤੀ ਮੈਨੂੰ ਐਕਚੁਲੀ ਸੋਣਾ ਹੁੰਦਾ ਮਤਲਬ ਉਹ ਉੱਥੇ ਜਿਵੇਂ ਹੁੰਦਾ ਨਾ ਡੋਕਟਰਾਂ ਅਤੇ ਉੱਥੇ ਨਰਸ ਐਜ ਆ ਮਤਲਬ ਧਿਆਨ ਰੱਖਣਾ ਹੁੰਦਾ।
ਅੱਛਾ-ਅੱਛਾ ਤੇ ਤੁਹਾਡੀ ਤੇ ਮੇਰ ਖਿਆਲ ਕਾਮਰਸ ਲਾਈਨ ਸੀ ਤੁਸੀਂ ਮੈਡੀਕਲ ਵਿੱਚ ਕਿਵੇਂ ਪਹੁੰਚ ਗਏ ਹੋ?
ਨਹੀਂ-ਨਹੀਂ ਮੈਂ ਮੈਡੀਕ ਕੱਲ ਹੀ ਲਿਤਾ ਸੀ।
ਅੱਛਾ ਤੁਸੀਂ ਮੈਡੀਕਲ ਲਿਤੀ ਸੀ ਨਹੀਂ ਪਤਾ ਕਿ ਨਾ ਮੇਰੀ ਵੀ ਨਾ ਮੇਰੀ ਕਜ਼ਨ ਤੁਹਾਡੇ ਨਾਲ ਪੜ੍ਹਦੀ ਸੀ ਨਾ ਮੈਨੂੰ ਉਹਦਾ ਭਲੇਖਾ ਸੀ। ਤੁਸੀ ਬੈਸ ਫਰੈਂਡ ਜੋ
ਅੱਛਾ-ਅੱਛਾ ਨਹੀਂ-ਨਹੀਂ, ਨਹੀਂ-ਨਹੀਂ ਉਹਦੀ ਮੈਨੂੰ ਲੱਗਦਾ ਆਈ ਥਿੰਕ ਆਰਟਸ ਸੀ।
ਆਸ ਹੈਗੀ ਸੀ ਨਹੀਂ ਨਹੀਂ ਇਨੀ ਵੀ ਉਹ ਨਹੀਂ ਹੈਗੀ ਉਹ ਗਈ ਗੂ
ਨਹੀਂ-ਨਹੀਂ ਵੇਖੋ ਗਈ ਗੁਜਰੀ ਦੀ ਗੱਲ ਨਹੀਂ ਹੈ ਆਰਟਸ ਕੋਈ ਮਾੜੀ ਚੀਜ਼ ਹੀ ਨਹੀਂ ਆਰਟਸ ਆਲੇ, ਆਰਟਸ ਆਲੇ ਵੇਖੋ ਜੱਜ ਬਣਦੇ ਪਏਨੇ ਹਨਾ।
ਵਿੱਚ ਉਹਦੇ ਕੋਲ ਵੀ ਆਰਟਸ ਸੀ ਹੁਣ ਗੌਰਮੈਂਟ ਪੇਪਰ ਦੀ ਤਿਆਰੀ ਕਰੀ ਰੋਜ਼ ਬਲੋਕ ਪਾਂਦੀ
ਆ
ਤੁਹਾ ਮੈਂ ਨਾ ਲਿੰਕ ਸੈਂਡ ਕਰਨਾ ਤੁਸੀਂ ਉਦੇ ਵਲੋਗ ਦੇਖਣਾ ਮਤਲਬ ਉਹਨੂੰ ਪ੍ਰਮੋਸ਼ਨ ਵੀ ਆਉਣ ਲੱਗ ਗਈ ਹੈ ਸਾਡੇ ਇੱਥੇ ਗੂਲ ਗੁਗਾ ਮਾੜੀ ਦਾ ਮੰਦਰ ਹ ਉੱਥੇ ਪਰਮੋਸ਼ਨ ਕਰਨ
ਅੱਛਾ ਵਾਹ ਬਈ ਵਾਹ ਵੇਖੋ ਬਾਈ ਅੱਜ ਕੱਲ ਸੋਸ਼ਲ ਮੀਡੀਆ ਨੇ ਇੱਕ ਫਲੈਟ ਵੇਖੋ ਜਿੱਥੇ ਫੇਮਸ ਹੋ ਸਕਦਾ ਬੰਦਾ ਜਿੱਥੋਂ ਬੰਦਾ ਖੜਾ ਹੋ ਸਕਦਾ ਬਿਲਡਿੰਗ ਇੱਕ ਹਨਾ ਸਟੇਅਰਸ ਏ।
ਹਾਂਜੀ-ਹਾਂਜੀ।
ਵੈਸੇ ਹਾਂ ਵੇਖੋ ਜੀ। ਪੋੜੀਆਂ ਨੇ ਤੁਸੀਂ ਸਟੈਪ ਬਾਏ ਸਟੈਪ ਦੇਖੋ ਚੜੋਗੇ ਖਿੱਚਣ ਗੀਰਾਨ ਵਾਲੇ‌ ਬੜ ਹੋਣਗੇ, ਖਿੱਚਣ ਵਾਲੇ ਬੜੇ ਹੋਣਗੇ।
ਹਾਂਜੀ ਪਤਾ ਕਿ ਉਹ ਨਾ ਉਹਨੂੰ ਗੱਲਾਂ ਬੜੇ ਕਰਦੇ ਸੀ, ਸਾਰੇ ਲੋਕੀ ਬਟ ਪਰ ਨਾ ਉਹ ਬੜੀ ਲਾਇਕ ਨਿਕਲੀ ਹੈ। ਉਹ ਮਤਲਬ ਇੰਨੀ ਅੱਛੀ ਉਹਦੀ ਸਟੱਡੀ ਵੀ ਹੈ। ਪ੍ਰਸੈਂਟ ਵੀ ਉਹਦੇ ਬੜਿਆ ਅੱਛੇ ਆਏ ਨੇ ਹੁਣ ਗੌਰਮੈਂਟ ਪੇਪਰ ਦੀ ਤਿਆਰੀ ਕਰ ਰਹੀ ਹੈ ਔਰ ਮੈਨੂੰ ਪੂਰਾ ਵਿਸ਼ ਟਰਾਸਸ਼ ਉਹ ਇੱਕ ਇੱਕ ਦਿਨ ਜਰੂਰ ਮਤਲਬ ਹੋਏ
ਵੇਖੋ ਆਈ ਥਿੰਕ ਮੈਨੂੰ ਨਾ ਉਹਦੀ ਨਾਲੇਜ ਹੈ ਐਸਾ ਕੀ ਫਾਇਦਾ ਪੜ੍ਹਿਆ ਲਿਖਿਆ ਦਾ ਜਿਹਨੂੰ ਰਿਸਪੈਕਟ ਨਾ ਆਦੀ ਕਿਸੇ ਦੀ ਕਰਨੀ ਇੱਕ ਦਿਨ ਸਾਡੇ ਘਰ ਆਈ ਸੀ ਤੇ ਮੈਂ ਉਹਨੂੰ ਕਿਹਾ ਆ ਜਾਓ ਅੰਦਰ ਮੂੰਹ ਬਣਾ ਕੇ ਮੈਂ ਨੀ ਆਂਦੀ ਮੈਂ ਚੱਲਣੀ ਆਂ
ਅੱਛਾ ਮ
ਕੀ ਫਾਇਦਾ ਐਸੀ ਪੜ੍ਹਾ ਹਾਂ
ਬੇਹਤਰ ਏ ਆਪਸ ਦੀ ਰਿਸ਼ਤੇਦਾਰੀਆਂ ਰਿਲੇਸ਼ਨ ਅਲੱਗ ਚੀਜ਼ ਹੁੰਦੀ ਹੈ ਨਾ ਉਸ ਚੀਜ਼ ਨੂੰ ਅਸੀਂ ਉਦੀ ਸਟਡੀ ਨਾਲ ਕੰਪੇਅਰ ਨਹੀਂ ਕਰ ਸਕਦੇ ਅਸੀਂ
ਦੇਖੋ ਮੈਂ ਸਟਡੀ ਨਾਲ ਕੰਪੇਅਰ ਨਹੀਂ ਕਰ ਰਹੀ, ਬਟ ਠੀਕ ਆ ਤੁਸੀਂ ਈਗੋ ਕਿਉਂ ਰੱਖਦੇ ਹੋ ਆਪਣਾ ਅ ਆਪਣੇ ਅੰਦਰ
ਦੇਖੋ ਹਰ ਇੱਕ ਬੰਦੇ ਦੇ ਅੰਦਰ ਆਪਣਾ ਸੈਲਫ ਐਟੀਟਿਊਡ ਹੁੰਦਾ ਤੁਸੀਂ ਬਿਲਕੁਲ ਨਾ ਮੰਨ ਨਾ ਪਏਗਾ ਤੁਹਾਨੂੰ ਦੇਖੋ ਮੇਰੇ ਅੰਦਰ ਮੇਰੇ ਅੰਦਰ ਆਪਣਾ ਸੈਲਫ ਐਟੀਟਿਊਡ ਏ ਤੁਹਾਡੇ ਅੰਦਰ ਆਪਣਾ ਸੈਲਫ ਐਟੀਟਿਊਡ ਏ ਹੈ ਨਾ ਉਸ ਚੀਜ਼ ਨੂੰ ਤੁਸੀਂ ਕਿਸੇ ਦੀ ਸਟਡੀ ਨਾਲ ਕੰਪੇਅਰ ਨਹੀਂ ਕਰ ਸਕ
ਦੇਖੋ ਮੈਂ ਸਟੱਡੀ ਨਾਲ ਕੰਪੇਅਰ ਨਹੀਂ ਕਰ ਰਹੀ ਹੁਣ ਕਿੱਥੇ ਨਾ ਕਿੱਥੇ ਅਗਰ ਉਹ ਉਹ ਕਿੱਥੇ ਜਿਵੇਂ ਹੁਣ ਮੇਰੇ ਨਾਲ ਇੱਕ ਵਾਰੀ ਉਹ ਰਹਿਣ ਗਈ ਉਹ ਸਾਡੇ ਘਰ ਉਹਦੇ ਵੀ ਰਿਲੇਟਿਵ ਸੀ, ਮੇਰੇ ਵੀ ਰਿਲੇਟਿਵ ਸੀ, ਉਸ ਟਾਈਮ ਬਹੁਤ ਠੀਕ ਸੀ ਬਿਕੋਜ਼ ਆਪਾਂ ਇੱਕ ਦੂਜੇ ਦੇ ਕੰਟੈਕਟ ਚ ਸੀ। ਹਾਂਜੀ-ਹਾਂਜੀ। ਤੇ ਜਦੋਂ ਹੁਣ ਉਹ ਮਿਲੀ ਹੈ ਤੇ ਸਾਡੇ ਵਿੱਚ ਥੋੜੀ ਜੀ ਗੱਲ ਹੋ ਗਈ ਸੀ ਐਕਚੁਲੀ ਮੈਂ ਉਹਨੂੰ ਕਾਲ ਕੀਤੀ ਸੀ ਉਹਨੇ ਕਾਲ ਨੂੰ ਰੇ ਪਤਾ ਨਹੀਂ ਮੈਂ ਤੇ ਸਾਡੀ ਕੋਈ ਗੱਲ ਹੋ ਗਈ ਸੀ ਛੋਟੀ ਮੋਟੀ ਇਨੀ ਕੋਈ ਵੱਡੀ ਵੀ ਗੱਲ ਨਹੀਂ ਸੀ। ਤੇ ਇੰਨੇ 'ਚ ਦੇਖੋ ਹੁਣ ਬੰਦੇ ਦੇ ਅੰਦਰ ਕੋਈ ਗੁਣ ਹੁੰਦਾ ਹੈ ਨਾ ਕਿ ਉਹ ਬੰਦੇ ਗੁਣ ਨੂੰ ਲੈ ਕੇ ਨਾ ਬੰਦਾ ਅ ਹੰਕਾਰ ਆਉਂਦਾ ਹੁਣ ਬੰਦੇ ਦੇ ਅੰਦਰ ਕੁਛ ਹੈ ਹੀ ਨਹੀਂ ਉਹਦੇ ਅੰਦਰ ਤੇ ਐਟੀਟਿਊਡ ਦਾ ਕੀ ਫਾਇਦਾ ਹੁਣ ਕਿੰਨੇ ਕਿੰਨੇ ਬੰਦੇ ਐਸੇ ਨੇ ਜਿਹੜੇ ਏਡੀੇ ਏਡੀ ਪਦਵੀਆਂ ਤੇ ਬੈਠੇ ਨੇ ਉਹ ਨਿਮਾਣੇ ਇੰਨੇ ਮਤਲ ਨਿਮਾਣੇ ਹੋ ਕੇ ਚੱਲਦੇ ਨੇ ਨਾ ਕਿ ਜਿਵੇਂ ਹੈ ਹੀ ਨੀ ਕੁਛ ਉਹ
ਜੀ ਹਾਂਜੀ
ਦੇਖੋ ਹਨਾ ਠੀਕ ਆ ਸੈਲਫ ਸੈਲਫ ਰਿਸਪੈਕਟ ਇੱਕ ਪਾਸੇ ਵੈ ਹੁਣ ਤੁਸੀਂ ਸੈਲਫ ਰਿਸ
ਨਹੀਂ ਪਤਾ ਕੀ ਗੱਲ ਹੈ ਸੈਲਫ ਮੈਂ ਤੁਹਾਨੂੰ ਨਹੀਂ ਪਤਾ ਕੀ ਗੱਲ
ਹੁਣ ਜਿਵੇਂ ਸੈਲਫ ਰਿਸਪੈਕਟ ਵੇਖੋ ਹੁਣ ਕੀ ਵ ਕੀ ਵ ਵੇਖੋ ਹੁਣ ਉਹ ਘਰ ਹੈ ਕਿ ਮੈਨੂੰ ਅੰਦਰ ਬੁਲਾਇਆ ਨਹੀਂ ਸੀ ਮੈਂ ਤੁਹਾਨੂੰ
ਦੇਖੋ ਤੁਸੀਂ ਤੇ ਆਪਣਾ ਦੇਖੋ ਤੁਹਾਡੇ ਘਰ ਕੋਈ ਵੀ ਆਇਆ ਤੁਹਾਡਾ ਤੁਸੀਂ ਤੇ ਬੜਾ ਵਧੀਆ ਕੀਤਾ ਤੁਸੀਂ ਉਹਨੂੰ ਬੁਲਾਇਆ ਹੁਣ ਉਹ ਨਹੀਂ ਆਈ ਦੇਖੋ ਉਹਦਾ ਫੋਲਟ ਹਨਾ ਉਸ ਚੀਜ਼ ਨੂੰ ਤੁਸੀਂ ਨਾ ਉਹ ਕਰੋ ਬਾਕੀ ਜਿਹੜੀ ਉਹਦੀ ਜਿਹੜੀ ਉਹਦੀ ਜਿਹੜੀ ਉਹਦੀ ਉਹ ਨਾ ਮਤਲਬ ਸਟੱਡੀ ਉਹ ਬੜੀ ਅੱਛੀ ਬਾਕੀ ਹੁਣ ਦੇਖੋ ਹਰ ਕਿਸੇ ਦਾ ਆਪਣਾ ਨੇਚਰ ਹੁੰਦਾ ਵ ਹੁਣ ਸਾਡੇ ਇਥੇ ਵੀ ਗੈਸਟ ਆਏਦੇ ਨੇ ਉਹਨਾਂ ਦਾ ਥੋੜਾ ਸੁਭਾ ਨਾ ਅਲੱਗ ਹੀ ਏ ਬਸ ਹਾਂ
ਹਾਂ ਇਹ ਵੈਸੇ ਨਹੀਂ ਵੈਸੇ ਇੰਨੇ ਲੇਟ ਕਿਹੜੇ ਗੈਸਟ ਆਉਂਦੇ ਨੇ ਮੈਨੂੰ ਲੱਗਦਾ ਤੁਹਾਨੂੰ ਸੌਣ ਆਓਨਾ ਉਹਨਾਂ ਦੇ ਘਰ ਸੌਣ ਆਏ ਉਹ ਨੇ ਨਾ ਤੁਹਾਡੇ ਕੋਲ
ਸੌਣ ਨੀ
ਖਾਧੇ ਨਹੀਂ
ਉਨ੍ਹਾਂ ਦੇ ਪੇਰੈਂਟਸ ਆਏ ਦੇ ਸੀ। ਆਏ ਸੀ ਉਹ ਹੁਣ ਚਲੇ ਗਏ ਨੇ ਹੁਣ ਉਹ ਖਾ ਰਹੇ ਨੇ ਨਾ ਗੈਸਟ ਸਾਰੇ ਇਕਠੇ ਹੋ ਕੇ ਹਾਂਜੀ ਹਾਂਜੀ ਹਾਂਜੀ ਹਾਂਜੀ
ਪੈਕ ਪੈਕ ਕਰਕੇ ਦੇ ਦੋ ਉਹ ਡੱਬੇ ਚ
ਹਾਂਜੀ ਹਾਂਜੀ ਬਿਲਕੁਲ
ਹਾਂਜੀ ਹੋਰ ਹਾਂਜੀ ਹਾਂਜੀ ਸਭ ਵਧੀਆ ਨਹੀਂ ਨਹੀਂ ਬਸ ਸਾਡਾ ਤਾਂ ਹੋ ਗਿਆ
ਸੁਆਦ ਬਣਾਇ ਜੀ ਪਨੀਰ ਕਿੱਥੇ ਕਹਿ ਰਹੇ ਸੀਸੀਧਾਈ ਅੱਛਾ ਅੱਛਾ ਚਲੋ ਤੁਸੀਂ ਜਲਦੀ ਖਾ ਲੈਂਦੇ ਹੋ ਨਾ ਸਾਡੇ ਹੱਥੇ ਬੰਦਾ ਹੀ ਲੇਟ ਫਿਰ ਉਸ ਹਿਸਾਬ ਨਾਲ ਲੇਟ ਹੀ ਹੋ ਜਾਣਾ
ਹਾਂ ਬਸ ਹੋਏ ਨਾ ਹੁਣ ਸਾਡੇ ਦੇਖੋ ਇੱਥੇ ਪਤਾ ਕਿ ਮੈਂ ਆਪ ਹੀ ਨਹੀਂ ਬਣਾਉਂਦੀ ਸਬਜ਼ੀਆਂ ਨੀਚੋਂ ਮੈਨੂੰ ਉਹਦੇ ਚੋਂ ਆਉਂਦਾ ਕੰਪਾਰਟਮੈਂਟ ਵਿਚੋਂ ਜਿਵੇਂ ਹੁੰਦੇ ਨਾ ਅਸੀਂ ਜਿਵੇ ਫਲੈਟ ਵਿਚ ਰਹਿੰਦੇ ਹਾਂ ਇੱਕ ਹੋਸਟਲ ਟਾਈਪ ਹੈਗਾ ਤੇ ਨੀਚੇ ਜਿਵੇਂ ਕਿਚਨ ਹੁੰਦੀ ਹੈ ਹਾਂਜੀ ਹਾਂਜੀ ਵਧੀਆ
ਬੜਾ ਸੰਰ ਕਰਦਾ ਬਟ ਉਹਨਾਂ ਮੇਰੇ ਨਕਲ
ਅੱਛਾ ਕੌਣ ਤੁਹਾਡੇ ਕੀ ਰਿਲੇਟਿਵਸ ਕਜ਼ਨ ਲੱਗਦੇ ਨੇ ਤੁਹਾਡੇ ਕੋੌਣ ਤੁਹਾਡੇ ਉਹ ਹੈਲੋ ਮੈਨੂੰ ਲਗਦਾ ਤੁਹਾਡੀ ਨਾ ਆਵਾਜ਼ ਘੱਟ ਰਹੀ ਹੈਲੋ
ਹਾਂਜੀ ਠੀਕ ਹੈ ਠੀਕ
ਹਾਂਜੀ ਤੁਹਾਡੀ ਆਵਾਜ਼ ਨਾ ਵਿੱਚ ਵਿੱਚ ਕੱਟਦੀ ਪਈ ਮੈਨੂੰ ਨੈਟਵਰਕ ਇਸ਼ੂ ਆ ਰਿਹਾ
ਤੁਹਾਨੂੰ ਦੱਸਿਆ ਹੈਨਾ ਰੇਂਜ ਨਹੀਂ ਆਂਦੀ
ਅੱਛਾ ਅੱਛਾ ਅੱਛਾ ਕੋਈ ਨਾ ਕੋਈ ਨਾ ਹੋਰ ਦੱਸੋ ਬਸ ਮੈਂ ਤੁਹਾਨੂੰ ਕੰਮ ਕਿਹਾ ਸੀ ਤੁਸੀਂ ਮੇਰਾ ਕੰਮ ਨਹੀ ਕੀਤਾ
ਕਿਹਾ ਸੀ ਮੈਨੂੰ ਯਾਦ ਨਹੀ ਰਹਿੰਦਾ ਪਤਾ ਦਿਨ ਚ ਬੜੇ ਕੰਮ ਹੁੰਦੇ ਨੇ
ਮੈਂ ਤੁਹਾਨੂੰ ਕਿਹਾ ਅਤੇ ਮੇਰਾ ਸੂਟ ਇੱਕ ਸੀ ਦੇਣਾ ਤੁਹਾਨੂੰ ਮੈਂ ਸੂਟ ਵੀ ਦੇ ਕੇ ਆਈ ਹਾਂ ਕੱਪੜਾ ਕਦੋਂ ਸੀਨਾ
ਚਾਰ ਮੀਟਰ ਕੱਪੜਾ ਬਣਦਾ ਹੀ ਨਹੀ ਪਿਆ ਸੂਟ ਜਾਂ ਤੁਸੀਂ ਵਨ ਪੀਸ ਬਣਵਾਨਾ ਹੈ ਨਾ ਜੇ ਤੁਸੀਂ ਵਨ ਪੀਸ ਬਣਵਾਉਣਾ ਜੇ
ਨਹੀਂ ਨਹੀਂ ਨਹੀਂ ਨਹੀਂ ਦੇਖੋ ਮੈਂ ਵਨ ਪੀਸ ਨੀ ਪਾਉਦੀ ਤੁਸੀਂ ਨਾ ਮੇਰੀ ਲੋਂਂਗ ਕੁੜਤੀ ਬਣਾ ਦੋ ਮੈਂ ਉਹਨੂੰ ਬਲੈਕ ਸਲਵਾਰ ਜਾਂ ਵਾਈਟ ਨਾਲ ਪਾਲਾਂਗੀ ਹਾਂ ਹਾਂ ਵਨ ਪੀਸ ਨੀ ਮੈਂ ਪਾਂਦੀ
ਮੈਨੂੰ
ਨਹੀਂ ਵਨ ਪੀਸ ਮੈਂਨੂੰ ਮਤਲਬ ਕਿਹਾ ਜਿਵੇਂ ਜਿਵੇਂ ਹਾਫ
ਅੱਛਾ ਅੱਛਾ ਮਤਲਬ ਤੁਸੀਂ ਅੱਛਾ ਮੈਂ ਹਾਂ ਤੁਸੀਂ ਮਤਲਬ ਅੰਮ੍ਰਿਤਸਰ ਕੇ ਆ ਜਾਣਾ
ਹਾਂਜੀ ਹਾਂਜੀ ਮੈਂ ਨਹੀਂ ਪਾਉਂਦੀ ਤੇ ਕਹਿੰਦੇ ਤੁਸੀਂ ਨਾ ਹਾਂ ਕੋਈ ਨਹੀਂ ਤੁਸੀਂ ਮੇਰੀ ਕੁੜਤੀ ਤੀ ਸੀ ਨਾ ਇੱਕ ਲੋਂਗ ਕੁੁਰਤੀ ਸੀ ਨਾ ਖੁੱਲੀਆਂ ਖੁੱਲੀਆਂ ਖੁੱਲੀਆਂ ਬਾਹਵਾਂ ਅੰਬਰੇਲਾਂ ਲੌਂਗ ਬਾਂਵਾ ਚੱਲਦੀਆਂ ਨੇ ਨਾ ਸੀ ਦੋ ਕੁੁੱਲੀ ਢੁਲੀ ਕੁੜਤੀ ਬਣਾ ਦੋ ਹਾਂ ਮੈਂ ਪਾ ਲਾਂਗੀ ਹਾਂਜੀ ਹਾਂ ਬਸ ਗਲਾ ਹਾਂ ਮੈਂ ਕੋਈ ਨੀ ਦੱਸਾਂ ਬਸ ਗਲਾ ਤੁਸੀਂ ਉਹ ਸੀਨਾ ਹਾਂ ਸ਼੍ਰੀਕ ਕੋਈ ਨਹੀਂ ਬਾਕੀ ਮੈਂ ਮੇਜ਼ਰਮੈਂਟ ਦੇਣ ਆਵਾਂਗੀ ਕਿ ਹੁੰਦਾ ਮੈਂ ਬਹੁਤ ਥੋੜ੍ਹੀ ਲੇਟ ਹੋ ਰਹੀ ਹ ਤੇ ਤੁਹਾਨੂੰ ਕਰਨੀ ਆਵਾਜ਼ ਹੈ ਤੁਸੀਂ ਹਾਂ ਕੋਈ ਨੀ ਮੈਂ ਚਲੋ ਠੀਕ ਆ ਓਕੇ ਫਿਰ ਹੈਂ ਹਾਂ ਸਤ ਸ਼੍ਰੀ ਅਕਾਲ